ਹਾਂਜੀ
ਸਤਿ ਸ਼੍ਰੀ ਅਕਾਲ ਜੀ, ਹੋਰ ਕਿੱਦਾਂ
ਬਸ ਵਧੀਆ ਤੁਸੀਂ ਸੁਣਾਓ
ਹੋਰ ਕੀ ਕਰ ਰਹੇ ਹੋ?
ਮੈਂ ਜੀ ਬਸ ਉਹਨੇ ਅੱਜ -ਕੱਲ ਵੋਕ ਵਗੈਰਾ ਕੀਤੀ ਸੀ
ਅੱਛਾ, ਅੱਛਾ ਮੈਂ ਗੱਲ ਕਰਨੀ ਸੀ ਤੁਹਾਡੇ ਨਾਲ ਮੈਂ ਗੱਲ ਕਰਨੀ ਸੀ ਤੁਹਾਡੇ ਨਾਲ, ਮਤਲਬ ਅੱਜ ਦੇ ਟਾਈਮ ਵਿੱਚ ਔਰ ਪਹਿਲੇ ਟਾਈਮ ਵਿੱਚ ਕਿੰਨਾ ਫ਼ਰਕ ਹੋ ਗਿਆ ਅੱਜ ਕਿਵੇਂ ਕਿੰਨੀ ਟੈਕਨੋਲੋਜੀ ਆ ਗਈਆਂ
ਹਮ ਚੱਲ ਟਾਈਮ ਚ ਲੋਕੀ ਮਤਲਬ ਕਿੰਨਾ ਕਿੰਨਾ ਕੰਮ ਕਰਨਾ ਹੁੰਦੇ ਅ ਸੀਂ ਐਸ ਟਾਈਮ ਤੱਕ ਸੋ ਜਾਦੇ ਨੇ ਮ ਦੇਖੋ ਲਫਟਾਈਲ ਕਿ ਵੇ ਤੱਕ ਦੋ ਵੇੱਕ ਕ ਹਾਂਜੀ
ਅਸੀ ਕਿੰਨੇ ਫਿਜ਼ਕਲੀ ਔਰ ਮੈਂਟਲੀ ਫਿੱਟ ਹੁੰਦੇ ਸੀ ਕਿਸੀ ਵੀ, ਕਿਸੀ ਵੀ ਕਿਸੇ ਵੀ ਕੰਮ ਨੂੰ, ਹਾਂਜੀ
ਅੱਜ -ਕਲ ਬੱਚੇ ਪ੍ਰੈਸ਼ਰ ਦੇ ਪ ਉਹਨਾਂ ਲਕ ਜਿਹੜਾ ਮਾਸਕ ਘੱਟ ਆ ਜਾਂਦੀ ਜਾਂ ਕੁਛ ਹੋ ਜਾਏ ਤੇ ਉਹ ਤੁਰ ਪੈਂਦੇ ਨੇ ਪੁੱਠੇ ਸਿੱਧੇ ਰਾਹਾਂ ਤੇ
ਪਹਿਲੇ ਦੇ ਟਾਈਮ 'ਚ ਤਾਂ ਮਤਲਬ ਇਹ ਵੀ ਨਹੀਂ ਹੁੰਦਾ ਸੀ ਜਿਵੇਂ ਕਿਸੇ ਨੂੰ ਮਾਂ ਆਪਾ ਕੋਈ ਕਿਸੇ ਨੂੰ ਕੋਈ ਕੰਮ ਦਿੰਦੇ ਸੀ ਉਹ ਆਪਣਾ ਕਿੰਨੇ ਵਧੀਆ ਤਰੀਕੇ ਨਾਲ ਕਰ ਰਹਿੰਦਾ ਸੀ ਔਰ ਅੱਜ ਦੇ ਟਾਈਮ ਵਿੱਚ ਕਿਸੇ ਨੂੰ ਕੋਈ ਕੰਮ ਦੇ ਦਿਉ ਹੋ ਹੀ ਨਹੀਂ ਪਾਉਂਦਾ ਉਹਦੇ ਕੋਲ ਉਹ ਵੀ ਹੁਣ ਮਤਲਬ ਕਿ ਸੋਸ਼ਲ ਮੀਡੀਆ ਦੇ ਉੱਪਰ, ਡਿਪੈਂਡ ਹੋ ਗਿਆ ਸਾਰਾ ਟੈਕਨੋਲੋਜੀ
ਹਾਂਜੀ- ਹਾਂਜੀ ਅੱਜ ਕੱਲ ਲੋਕੀ ਮਤਲਬ ਪਹਿਲੇ ਤੇ ਲੋਕੀ ਆਪਾਂ ਆਪਣਾ ਦਿਮਾਗ ਲਾ ਕੇ ਯੂਜ ਕਰਦੇ ਸੀ ਚੀਜ਼ਾਂ ਸਿੱਖਦੇ ਸੀ ਨਵੀਂ -ਨਵੀਂ ਅੱਜ ਕੱਲ੍ਹ ਤਾਂ ਲੋਕੀ ਮਤਲਬ ਏ ਆਈ ਦਾ ਇੰਨਾ ਦੌਰ ਚੱਲ ਗਿਆ ਅੱਜ ਕੱਲ੍ਹ ਨਵੀਂ-ਨਵੀਂ ਚੀਜ਼ਾਂ ਸਰਚ ਕਰ ਲੈਂਦੇ ਨੇ ਏ ਆਈ ਤੋਂ ਬਹੁਤ ਬਸ ਆਪਣਾ ਕੰ ਠੀਕ ਜ ਉਹਨਾਂ ਨੂੰ ਉਹੀ ਅਗਰ ਉਹੀ ਅਗਰ ਉਹ ਇੰਟਰਨੈਟ ਤੇ ਸਰਚ ਕਰਦੇ ਨੇ ਉਹੀ ਦਸ, ਦਸ ਜਗ੍ਹਾ ਇੱਕ ਚੀਜ਼ ਨੂੰ ਲੱਭਦੇ ਨੇ ਤੇ ਉਹ ਦਸ ਜਗ੍ਹਾ ਪੜ੍ਹਨਾ ਪੈਂਦਾ ਸੀ ਉਹਨਾਂ ਨੂੰ ਲਿਖਿਆ ਅੱਛਾ ਵੈਬਸਾਈਟ ਤੇ ਏ ਲਿਖਿਆ ਤਾਂ ਫਿਰ ਜਾ ਕੇ ਉਹਨਾਂ ਨੂੰ ਚੀਜ਼ਾਂ ਪਤਾ ਲੱਗ
ਪਰ ਵੈਸੇ ਕਾ ਕਾਫੀ ਬੈਨੀਫਿਟਸ ਮਿਲੇ ਨੇਂ, ਮਤਲਬ ਕਾਫੀ ਯੂਜਫੁਲ ਹੈਗੇ ਤੁਆਡੇ ਵਾਸਤੇ ਚੀਜ਼ ਹੈਵੇਂ ਹੁਣ ਆਪਾਂ ਸਕੂਲੇ ਅ ਕੋਈ ਵੀ ਸਕੂਲੇ ਕੁਸ਼ਚਨ ਨਈਂ ਆਉਂਦਾ ਉਹਨੂੰ ਯੂਟਿਊਬ ਤੇ ਸਰਚ ਕਰਕੇ ਜਾਂ ਕੋਈ ਸੋਸ਼ਲ ਮੀਡੀਆ ਦੇ ਜ਼ਰੀਏ ਆਪਾਂ ਉਹਨੂੰ ਸੋਲਵ ਕਰ ਸਕਦੇ ਆਂ, ਉਹਨੂੰ ਦੇਖ ਸਕਦੇ ਆਂ। ਅਗਰ ਕੋਈ ਟੀਚਰ ਦਾ ਸਮਝ ਨਈਂ ਆ ਰਿਹਾ, ਉਹ ਵੀ ਮਤਲਬ
ਨਈ ਨਈਂ, ਮੀਡੀਅਮ ਤੇ ਬੜੇ ਸਾਰੇ ਮਿਲ ਗਏ ਨੇਂ ਹੁਣ, ਮਤਲਬ ਪਹਿਲੇ ਲੋਕੀ ਮਤਲਬ ਵਿਦੇਸ਼ਾਂ ਦੀ ਕੋਈ ਟੈਕਨੋਲੋਜੀ ਸਿੱਖਣੀ ਹੁੰਦੀ ਸੀ, ਉਹਨਾਂ ਨੂੰ ਕਿੰਨਾ ਟਾਈਮ ਇੰਡੀਆ ਚ ਕਾਫੀ ਬਾਅਦ ਚੋਂ ਆਉਂਦੀ ਸੀ। ਵਿਦੇਸ਼ਾਂ ਚ ਪਹਿਲੇ ਚੱਲਦਾ ਸੀ ਅੱਜ ਕੱਲ ਉਹੀਓ ਵਿਦੇਸ਼ ਦੀਆ ਟੈਕਨੋਜੀ ਨੇਂ ਉਹ ਇੰਡੀਆ ਦੇ ਆ ਰਹੀਆਂ ਨੇਂ ਫਟਾਫਟ, ਲੋਕ ਅਡੈਪਟ ਕਰ ਰਹੇ ਨੇਂ, ਹਾਂ ਸਾਨੂੰ ਇਸ ਚੀਜ਼ ਦੀ ਲੋੜ ਏ ਇੰ ਇੰਡੀਆ ਤੋਂ ਬਾਹਰ ਜਿਹੜੀਆਂ ਐਪਸ ਬਣੀਆਂ ਹੋਈਆਂ ਨੇਂ। ਜਿਵੇਂ ਫੂਡ ਡਿਲੀਵਰੀ ਵਾਲੀ, ਉਹ ਵਾਲੀ ਮਤਲਬ ਡਰਾਈਵਿੰਗ ਵਾਲੀ ਐਪਸ ਉਹ ਇੰਡੀਆ ਦੇ ਅੰਦਰ ਵੀ ਬਾਅਦ ਚੋਂ ਆਈਆਂ ਨੇਂ, ਦੇਖ ਕੇ ਉਹਨਾਂ ਨੂੰ, ਕੰਸੈਪਟ ਸਮਝ ਕੇ। ਇੰਡੀਆ ਦੇ ਅੰਦਰ ਲੋਕਾਂ ਨੇਂ ਬਿਜਨਸ ਸਟਾਰਟ ਕੀਤਾ। ਉਹੀ ਐ ਕਿ ਅੱਜ-ਕੱਲ੍ਹ ਕਾਫੀ ਚੀਜ਼ਾਂ ਸੌਖੀਆਂ ਹੋਈਆਂ ਨੇਂ। ਜੇ ਲੇਕਿਨ ਉਹੀ ਚੀਜ਼ ਹੋਣ ਕਰਕੇ ਲੋਕਾਂ ਦੀ ਦਿਮਾਗ ਦਾ ਡਿਵਲਪਮੈਂਟ ਐ ਜਿਹੜਾ ਉਹ ਬੜਾ
ਹਾਂਜੀ। ਪਰ ਵੈਸੇ ਆਉਣ ਦੇ ਵਿੱਚ ਜਿਵੇਂ ਹੁਣ ਆਪਾਂ ਟੈਕ, ਆਪਾਂ ਸਾਰੇ ਬੰਦੇ ਜਿੰਨੇ ਵੀ ਹੈਗੇ ਆਂ, ਆਪਾਂ ਸਾਰੇ ਟੈਕ ਟੈਕਨੋਲਜੀ ਤੇ ਹੀ ਡਿਪੈਂਡ ਹੈਗੇ ਆਂ। ਅਗਰ ਕੋਈ ਸਿਚੁਏਸ਼ਨ ਸਾਡੇ ਘਰ ਅੱਗੇ ਐਸੀ ਆਂਦੀ ਐ ਅਤੇ ਉਹਨੂੰ ਹੈਂਡਲ ਹੈਂਡਲ ਕਰਨ ਜੋ ਅੱਗੇ ਨਈਂ ਰਹੇ ਹੁਣ ਅੱਜ, ਅੱਜ ਦੇ ਟਾਈਮ ਚ ਸਾਰੇ ਟੈਕਨੋਲਜੀ ਦੇ ਡਿਪੈਂਡ ਹੈਗੇ। ਹੁਣ ਕਈ ਬੰਦੇ ਐਸੇ ਹੁੰਦੇ ਨੇਂ ਉਹਨਾਂ ਉਹਨਾਂ ਨਾਲ ਕੁਛ ਵੀ ਹੁੰਦਾ ਉਹ, ਉਹ ਨਵਾਂ ਏ ਆਈ ਟੂਲ ਚਲਿਆ ਦਾ ਜਿਹੜਾ ਉਹਂਦੇ ਤੇ ਸਰਚ ਕਰਨ ਲੱਗ ਜਾਂਦੇ ਨੇਂ, ਸਰਚਿੰਗ ਤੇ ਜਾ ਕੇ ਅਗਰ ਉਹਨਾਂ ਨੂੰ ਕੋਈ ਵੀ ਮੈਂ ਕੋਈ ਵੀ ਪ੍ਰੋਬਲਮ ਹੈਗੀ ਏ, ਫਿਜ਼ ਫਿਜੀਕਲੀ, ਮੈਂਟਲੀ ਕੋਈ ਪ੍ਰੋਬਲਮ ਹੈਗੀ ਏ ਉਹ ਟੈਕਨੋਲੋਜੀ ਤੇ ਸਾਰੇ ਨਿਰਭਰ ਹੋ ਗਏ ਨੇਂ।
ਡਿਪੈਂਡੈਂਟ ਹੋ ਗਏ ਨੇਂ, ਉਹੀ ਹੈ ਹੁਣ ਜਿੱਦਾਂ, ਅੱਜ-ਕੱਲ੍ਹ ਕਿ ਏਸੀ ਦੇ ਬਗੈਰ ਨਈਂ ਰਹਿ ਪਾਂਦੇ, ਪਹਿਲੇ ਸਭ ਰਹਿ ਲੈਂਦੇ ਸੀ। ਉਹ ਹੀ ਏ ਦੀ ਜਿਹੜੀ ਵਾਰਮ ਹਵਾਵਾਂ ਨੇਂ, ਉਹ ਇਨਵਾਰਮੈਂਟ ਦੇ ਅੰਦਰ ਜਾਂਦੀਆਂ ਨੇਂ, ਉਹ ਇਨਵਾਇਰਮੈਂਟ ਹੋਰ ਗਰਮ ਸਤਿ ਸ੍ਰੀ ਅਕਾਲ। ਡਿਪੇੰਡਨਸੀ ਬੜੀ ਵੱਧ ਗਈ। ਪਰ ਬਿਨਾਂ ਪੱਖੇ ਦੇ ਕੋਈ ਸਵਾਲ ਹੀ ਨਈਂ ਏ। ਮੈਂ ਚਲੋ ਲੋਕਾਂ ਦੇ ਘਰ ਪੱਖੇ ਨਈਂ ਹੁੰਦੇ ਸੀ, ਫਿਰ ਵੀ ਉਹ ਮਿੱਟੀ। ਨੇਂ ਪੱਥਰ ਦੇ, ਉਹ, ਮਕਾਨਾਂ ਤੇ ਰਹਿ ਕੇ ਕੇ ਬੀਗੂ ਜਾ ਰਹੇ ਨੇਂ ਲੋਕਾਂ ਨੇਂ, ਅੱਜ-ਕੱਲ ਜਗ੍ਹਾ ਨਈਂ ਐ।
ਪੁਰਾਣਾ ਟਾਈਮ ਹੁੰਦਾ ਸੀ। ਪੁਰਾਣੇ ਟਾਈਮ ਦੇ ਵਿੱਚ ਵੀ ਤੇ, ਬਿਨਾਂ ਏਸੀ ਔਰ ਪੱਖੇ ਤੋਂ ਰਹਿੰਦੇ ਸੀ। ਹੁਣ ਦੇ ਘਰ ਮਿੱਟੀ ਦੇ। ਮਿੱਟੀ ਦੇ ਬਣੇ ਹੁੰਦੇ ਸੀ। ਮਤਲਬ ਉਹਨਾਂ ਕੋਈ ਲੋੜ ਨਈ ਪੈਂਦੀ ਸੀ ਕਿਸੇ ਚੀਜ਼ ਦੀ ਐਵੇਂ ਇਸ ਏਸੀ ਹੋ ਗਿਆ, ਪੱਖਾ ਹੋ ਗਿਆ। ਔਰ ਦੇਖਿਆ ਜੀਦੇ ਜਿਹੜੇ, ਪਹਿਲੇ ਜਿਹੜੇ ਹੈਗੇ ਨੇਂ ਹਾਂਜੀ।
ਉਹ ਰੈਵੋਲਿਊਸ਼ਨ ਲਿਆਂਦੀ। ਪੂਰੇ ਵਰਲਡ ਦੇ ਅੰਦਰ। ਜਿਵੇਂ ਲਾਈਟ ਬਲਬ ਹੋ ਗਿਆ ਹਨਾ, ਏਸੀ ਹੋ ਗਿਆ, ਪੱਖੇ ਹੋ ਗਏ। ਇਹ ਕੀ ਕੀਤਾ ਇਹਨਾਂ ਨੇਂ, ਪੂਰੇ ਦੁਨੀਆਂ ਚ ਰਵੋਲਊਸ਼ਨ ਲੋਕਾਂ ਦਾ ਜੀਨ ਦਾ ਢੰਗ ਹੀ ਬਦਲਤਾ। ਜਦੋਂ ਲੋਕਾਂ ਦਾ ਜੀਨ ਦਾ ਢੰਗ, ਲਾਈਫ ਸਟਾਈਲ ਬਦਲ ਜਾਂਦਾ, ਜੀਨ ਦਾ ਢੰਗ ਬਦਲ ਜਾਂਦਾ।
ਹਾਂਜੀ ਹਾਂਜੀ।
ਉਹਨੂੰ ਕਹਿੰਦੇ ਰੈਵੋਲਿਊਸ਼ਨ ਲਿਆ ਗਿਆ ਤੇ ਏਦਾਂ ਹੀ ਨਵੀਂ ਨਵੀਂ। ਜਾਂਦੀਆਂ ਨੇ ਉਹ ਰੈਵੋਲਿਊਸ਼ਨ ਲੈ ਕੇ ਆਉਂਦੀਆਂ ਨੇ ਜਿਵੇਂ ਕਿ ਏ ਆਈ ਟੂਲਸ ਆਏ ਨੇ ਨਵੇ ਉਹ ਇੱਕ ਰਵੋਲਿਊਸ਼ਨ। ਨਵੀਂ ਹੀ ਲੈ ਕੇ ਆ ਰਹੇ ਨੇ ਰਵੋਲਊਸ਼ਨਰੀ। ਚੀਜ਼ਾਂ ਨੇ ਹਾਂ। ਫਿਊਚਰ ਦੇ ਅੰਦਰ ਉਹ ਨੁਕਸਾਨ ਵੀ ਦੇ ਸਕਦੀ ਹੈ। ਪਰ ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ ਇਸ ਕਰਕੇ। ਕਿਸੇ ਚੀਜ਼ ਦਾ ਨੁਕਸਾਨ ਵੀ ਹੈ, ਤੇ ਫਾਇਦਾ ਵੀ ਹੈ। ਪਰ ਸਾਨੂੰ ਤੇ ਆਪਣੇ। ਹਿਸਾਬ ਨਾਲ ਹੀ ਫਾਇਦਾ ਚੁੱਕਣਾ ਚਾਹੀਦਾ ਹੈ। ਕਿਉਕਿ ਕਿਸੇ ਵੀ ਚੀਜ਼। ਦਾ ਜਿੰਨਾ ਫਾਇਦਾ ਚੁੱਕ ਸਕੇ ਚੁੱਕੋ ਮਤਲਬ ਜਿੰਨਾ ਸੌਖਾ ਅੱਜ ਕੱਲ੍ਹ। ਸਕੂਲਬਣਾ ਹੋਣਾ ਹੋ ਗਿਆ ਨਾ ਇੰਨਾ ਸੌਖਾ ਪਹਿਲੇ ਨੀ ਸੀ। ਅੱਜ ਕੱਲ੍ਹ ਚੀਜ਼ਾਂ ਹੀ ਬੜੀਆਂ ਨੇ ਕਿਸੇ ਵੀ ਕੀ ਵਰਡ ਦਿਓ ਤੁਸੀ। ਉਹ ਡੂੰਘੀ ਤੋਂ ਡੂੰਘੀ ਹੋਈ ਜਾ ਰਹੀ ਹੈ। ਉਹਦੇ ਅੰਦਰ ਸਕੋਪ। ਵੱਧਦੇ ਹੀ ਵੱਧਦੇ ਜਾ ਰਹੇ ਘੱਟ ਨਹੀਂ ਰਿਹਾ।
ਪਰ ਇੱਕ ਤਰਫੋਂ ਪਰ ਇੱਕ ਤਰਫੋਂ ਦੇਖਿਆ ਜਾਵੇ ਤਾਂ ਜਿਹੜੇ। ਇਨਸਾਨ ਹੈਗੇ ਹੈ। ਉਹ ਦੀ ਮਤਲਬ। ਪਹਿਲੇ ਨਾਲੋਂ ਪਾਵਰ ਹੁਣ ਡਾਊਨ ਹੋਈ ਜਾ ਰਹੀ ਹੈ। ਪਹਿਲੇ ਉਹਨਾਂ ਦੀ ਮਾਇੰਡ ਪਾਵਰ ਕਿੰਨੀ ਹੁੰਦੀ ਸੀ।
ਹੂੰ।
ਪਹਿਲੇ ਉਹ ਕਿਵੇਂ ਕਿਵੇਂ ਚੀਜ਼ਾਂ ਸੋਲਵ ਕਰ ਦਿੰਦਾ ਇਨਵੈਸ਼ਨ। ਕਰਦੇ ਸੀ ਨਵੇਂ ਨਵੇਂ ਚੀਜ਼। ਹੁਣ ਹੁਣ ਉਹ ਨਹੀਂ ਨਾ ਰਿਹਾ ਹੁਣ ਉਹ ਚੀਜ਼ ਹੁਣ ਸਭ ਟੈਕਨੋਲੋਜੀ 'ਤੇ ਹੀ ਬੇਸ 'ਤੇ ਹੈਗਾ ਸਾਰਾ ਕੁਛ।
ਹਾਂਜੀ ਨਹੀਂ ਪਰ ਦੇਖੋ ਹਲੇ ਵੀ ਹੋ ਰਹੀ ਹੈ। ਐਸੀ ਗੱਲ ਨਹੀਂ ਹੈ। ਹਾਲੇ ਵੀ ਨਵੀਂ ਨਵੀਂ ਟੈਕਨੋਲੋਜੀ ਜਿੰਨੀ ਆਈ ਹੈ। ਸਗੋਂ ਉਹਦੇ ਨਾਲ ਤਾਂ ਜ਼ਿਆਦਾ ਹੋ ਰਿਹਾ। ਹੁਣ ਤੇ ਜਿਹੜਾ ਉਹ ਜੈਨੋਸਿਸ ਹੈ। ਉਹ ਕਿੰਨਾ ਵੱਧ ਰਿਹਾ ਹੈ। ਜੈਨੇਟਿਕ ਸਾਇੰਸ ਜਿਹੜੀ ਬਾਇਓ ਸਾਇੰਸ ਹੈ। ਉਹ ਕਿੰਨੇ ਅੱਗੇ ਜ਼ਿਆਦਾ ਗ੍ਰੋ ਹੋ ਰਹੀ ਹੈ। ਹੁਣ ਅਹ ਜਿਹੜੇ। ਉਹਨੇ ਸਾਇੰਟਿਸਟ ਉਹ ਨਵੀਂ ਨਵੀਂ ਪ੍ਰਜਾਤੀਆਂ ਬਣਾ ਰਹੇ ਨੇ। ਪੇੜਾਂ ਦੀਆਂ, ਜਾਨਵਰਾਂ ਦੀਆਂ, ਜਿਹਨਾਂ ਨਾਲ ਇਨਸਾਨਾਂ ਨੂੰ ਬਹੁਤ ਫਾਇਦਾ ਹੈ। ਜਿਹੜੀ ਮਤਲਬ ਐਸੀ ਐਸੀ ਨਵੀਂ ਬ੍ਰਿਡ ਬਣਾ ਸਕਦੇ ਨੇ। ਜਿਹੜੀ ਕਿ ਜ਼ਿਆਦਾ ਮਤਲਬ ਜਿਵੇਂ ਗਾਂ ਹੋ ਗਈ ਜ਼ਿਆਦਾ ਦੁੱਧ ਦੇ ਸਕੇ। ਮਤਲਬ ਜਿਵੇਂ ਮੁਰਗੀਆਂ ਹੋਣ ਜ਼ਿਆਦਾ ਅੰਡੇ ਦੇ ਸਕਣ ਜਾਂ ਫਿਰ ਜਲਦੀ ਗਰੋ ਹੋ ਜਾਣ। ਉਹ ਸਭ ਜੈਨੋਸਿਸ ਕਰਕੇ ਹੈ। ਵੀ ਬਾਇਓ ਸਾਇੰਸ ਕਰਕੇ ਹੀ ਹੋਇਆ ਸਭ ਕੁਛ ਇੱਦਾਂ ਉਹਨਾਂ ਨੂੰ। ਸਗੋਂ ਜ਼ਿਆਦਾ ਫ਼ਾਇਦਾ ਮਿਲ ਸਕਦਾ ਹੈ। ਕਿਉਂਕਿ ਹੁਣ ਦੇਖ ਅ ਅੱਜ ਕੱਲ੍ਹ ਨਵੀਂ ਟੈਕਨੋਲਜੀ। ਸਾਰੀਆਂ ਆ ਗਈਆਂ ਐਡਵਾਂਸ ਟੂਲਸ ਆ ਗਏ ਨੇ ਏ ਆਈ ਟੂਲ ਆ ਗਏ ਨੇੱਗੇ ਚੀਜ਼ਾਂ ਲਾਏ ਫਿਊਚਰ ਕਿਉਂਕਿ ਹੁਣ ਨਵੀਂ ਜਿਹੜੀ ਅੱਜ ਕੱਲ੍ਹ ਨਵੀਂ ਨਵੀਂ ਖੋਜਾਂ ਹੁੰਦੀਆਂ ਕੈਂਸਰ ਦੀ ਨਵੀਂ ਨਵੀਂ ਜਿਹੜੀ ਇਲਾਜ ਆਉਂਦੇ ਨੇ ਨਿਕਲਦੇ ਨੇ ਉਹ ਸਭ ਸਾਇੰਟਿਸਟ ਹਾਲੇ ਵੀ ਕੱਢਦੇ ਨੇ ਸੋਲਿਊਸ਼ਨ ਅੱਜ ਕੱਲ੍ਹ ਇੱਕ ਐਸਾ ਇੰਜੈਕਸ਼ਨ ਵੀ ਆ ਗਿਆ ਜਿਹਦੇ ਨਾਲ ਕਿ ਸ਼ੂਗਰ ਇੱਕ ਇੰਜੈਕਸ਼ਨ ਲਗਾਉਂਦੇ ਸ਼ੂਗਰ ਵੀ ਖਤਮ ਹੋ ਜਾਏਗੀ ਹਮੇਸ਼ਾ
ਅੱਛਾ ਜੀ ਪੂਰੇ ਮਤਲਬ ਪੂਰੀ ਜਾੜ੍ਹ ਤੋਂ
ਬਿਲਕੁਲ ਜੜ੍ਹ ਤੋਂ ਠੀਕ ਹੋ ਜਾਏਗੀ ਪੈਨਕ੍ਰਆ ਜਿਹੜਾ ਸਨ ਬਣਾਉਣਾ ਬੰਦ ਕਰ ਦਿੰਦਾ ਸਕੂ ਬਣਉਣਾ ਸ਼ੁਰੂ ਹੋ ਜਾਏਗਾ ਇਏਦਾਂ ਦੇ ਇੰਜੈਕਸ਼ਨ ਵੀ ਆ ਗਏ ਨੇ ਹਨਾਾਂ ਵੱਡੀ ਵੱਡੀ ਕੰਟਰੀ ਦੇ ਵਿੱਚ ਅਵੇਲੇਬਲ ਨੇ ਹਲੇ ਸਾਡੀ ਕੰਟ ਚ ਤਾਂ ਨਹੀਂ ਹੈ ਤੇ ਇਹ ਸਭ ਵੀ ਹੋ ਰਿਹਾ ਐਡਵਾਂਸਮੈਂਟ ਕਿਉਂਕਿ ਇਹ ਕਦੀ ਰੁਕੇਗਾ ਨੀ
ਹਾਂ ਪਰ ਵੈਸੇ ਕਾਫੀ ਬੈਨੀਫਿਟਸ ਮਿਲੇ ਨੇ ਟੈਕਨੋਲੋਜੀ ਨਾਲ ਵੀ ਜਿਵੇਂ ਹੁਣ ਕਈ ਕੰਮ ਹੁੰਦੇ ਸੀ ਜਿਹੜੇ ਅਹ ਜਵੇਂ ਉਹ ਲਗਾ ਲਓ ਖੇਤ ਵਿੱਚ ਆਪਾਂ ਕੰਮ ਕਰਦੇ ਸੀ ਇੱਕ ਖੇਤ ਵਿੱਚ ਕੰਮ ਕਰਨ ਲਈ ਪੰਦਰਾਂ ਕਿਸਾਨ ਚਾਹੀਦੇ ਸੀ ਹੁਣ ਅੱਜ ਦੇ ਟਾਈਮ 'ਚ ਇੱਕੇਤ ਇੱਕ ਪੰਦਰਾਂ ਕਿਸਾਨਾਂ ਦਾ ਕੰਮ ਸਿਰਫ਼ ਇੱਕ ਟੈਕਨੋਲੋਜੀ ਕਰ ਰਹੀਏ ਸਿਰਫ ਇੱਕ ਟਰੈਕ ਟਕਟਰ ਕਰ ਰਿਹਾ ਪੰਦਰਾਂ ਜਣਿਆਂ ਦਾ ਕੰਮ ਹੁਣ ਕਾਫੀ ਐਡਵਾਂਸ ਮਤਲਬ ਕਿ ਜਿਹੜੀ ਚੀਜ਼ ਸਾਨੂੰ ਮਹੀਨਾ ਲੱਗਦਾ ਸੀ ਨਾ ਉਹੀ ਚੀਜ਼ ਸਾਨੂੰ ਹਫ਼ਤੇ ਵਿੱਚ ਤਿਆਰ ਹੋ ਮਿਲਦੀ ਪ ਹੈ ਟੈਕਨੋਲਜੀ ਦਾ ਇਹ ਫਾਇਦਾ ਹੈਗਾ ਤੁਸੀਂ ਗੁਰੂ ਸਾਹਿਬ ਕਿੱਧਰ ਵੀ ਗੁਰਦੁਆਰੇ ਚਲੇ ਜਾਓ ਤੁਸੀਂ ਕੋਈ ਗੁਰਦੁਆਰੇ ਚਲੇ ਜਾਓ ਹੁਣ ਤਾਂ ਉਹ ਰੋਟੀ ਬਣਾਉਣ ਵਾਲੀ ਮਸ਼ੀਨ ਵੀ ਆਈ ਦੀ ਉਹ ਵੀ ਟੈਕਨੋਲੋਜੀ ਹੈਗੀ ਜਵੇਂ ਹੁਣ ਰੋਟੀ ਬਣਾਉਣ ਵਾਲੀ ਮਸ਼ੀਨ ਹੈਗੀ ਹੈ ਸਾਡੇ ਇੱਥੇ ਗੁਰਦੁਆਰੇ ਪਈ ਹੈ ਨਾ ਰੋਟੀ ਬਣਾਉਣ ਲਈ ਮਸ਼ੀਨ ਹੈਗੀ ਹੈ ਉਹਦੇ ਮਤਲਬ ਕਿ ਪਤਾ ਨਹੀਂ ਕਿੰਨੇ ਟਾਈਮ ਵਿੱਚ ਕਿੰਨੀ ਕਿੰਨੇ ਕੁ ਪ੍ਰਸ਼ਾਦੇ ਬਣ ਜਾਂਦੇ ਨੇ ਉਹਦੇ ਵਿੱਚ ਹੁਣ ਕਾਫੀ ਮਤਲਬ ਟੈਕਨੋਲੋਜੀ ਨਾਲ ਕਾਫੀ ਫਾਇਦਾ ਹੋ ਰਿਹਾ ਟੈਕ ਟੈਕਨੋਲਜਜੀ ਦਾ ਕਾਫੀ ਬੈਨੀਫਿਟਸ ਮਿਲ ਰਹੇ ਟੈਕਨੋਲਜੀੀ ਦੇ ਪਰ ਵੈਸੇ ਇੱਕ ਤਰਫੋਂ ਇੱਕ ਤਰਫੋਂ ਡਿਸਐਡਵਾਂਟੇਜ ਵੀ ਹੈਗੇ ਇੱਕ ਤਰਫੋਂ ਡਿਸਐਡਵਾਂਟੇਜ ਵੀ ਹੈਗੇ ਨੇ ਕਿਉਕਿ ਕਿ ਕਿੰਨੇ ਬੰਦਿਆਂ ਦਾ ਕੰਮ ਖ਼ਰਾਬ ਕਰ ਰਹੀ ਹੈ ਟੈਕਨੋਲਜੀ ਦੇਖਿਆ ਜਾਏ
ਉਹੀ ਹੈ ਪਰ ਟੈਕਨੋਲੋਜੀ ਅੱਜ ਨੀ ਜ਼ਿਆਦਾ ਵੱਧਦੀ ਜਾ ਰਹੀ ਹੈ ਕਿਰ ਲੋਕਾਂ ਨੂੰ ਹੀ ਹਮਨ ਨੂੰ ਹੀ ਰਿਪਲੇਸ ਕਰ ਰਹੀ ਹੈ ਜਦ ਕਈ ਐਸੇ ਬਟੇਟੇਨੈਕ ਨੇ ਜਿਨਾਂ ਦੇ ਅੰਦਰ ਫਰੀਰ ਦੇ ਅੰਦਰ ਉਹ ਹਿਊਮਨ ਦੀ ਜੜਾ ਇਨਸਾਨਾਂ ਨੂੰਓ ਫਰ ਉਹ ਰੋਬੋਟਸ ਚੌਵੀ ਘੰਟੇ ਕੰਮ ਕਰਦੇ ਨੇ ਚਾਰਜਿੰਗ ਸਟੇਸ਼ਨ ਤੇ ਨਿਕਲਦੇ ਨੇ ਔਰ ਕੰਮ ਕਰਦੇ ਨੇ ਔਰ ਕਈ ਤੇ ਵਾਇਰਡ ਨੇ ਜਿਹਨ੍ਹਾਂ ਨੂੰ ਚਾਰਜਿੰਗ ਲੋੜ ਨੀ ਪੈਂਦੀ ਜਾਾਰ ਬਿਜਲੀ ਨਾਲ ਹੀ ਉਹ ਕੰਮ ਕਰੀ ਜਾ ਰ ਕਰੀ ਜਾ ਰ ਕਰੀ ਜਾ ਰ ਜਿਹੜੇ ਰਿਪੀਟੇਟਿਵ ਟਾਸਕ ਨੇ ਨਾ ਜਿਹੜੇ ਬਾਰ ਬਾਰ ਕਰਨੇ ਨੇ ਮੇਰੇ ਹਿਸਾਬ ਨਾਲ ਤੇ ਉਹ ਰੋਬੋਟਸ ਵਲੀ ਕਰਾਉਣੀ ਚਾਹੀਦੀ ਨੇ ਜੀ ਇਨਸਾਨ ਤੇ ਐਸੇ ਵੀ ਚੇਂਜ ਲਈ ਬਣਿਆ ਇਨਸਾਨ ਦਾ ਕੰਮ ਹੀ ਹੈ ਚੇਂਜ ਕਰਨਾ ਜਿਵੇਂ ਇਨਸਾਨ ਕੱਪੜੇ ਚੇਂਜ ਕਰਦਾ ਨਾ ਉਹ ਕੰਮ ਵੀ ਚੇਂਜ ਕਰਦਾ
ਪਰ ਕਈ ਹੈਗੇ ਨੇ ਮਤਲਬ ਜਿਹੜੇ ਜਿਵੇਂ ਕਿਸਾਨ ਲੋਕ ਹੋ ਗਏ ਉਹਨਾਂ ਦਾ ਤਾਂ ਮਤਲਬ ਕਿ ਕੰਮ ਮਤਲਬ ਖਿੱਚਿਆ ਗਿਆ ਇਹ ਕਿਸਮ ਦਾ ਉਹਨਾਂ ਕੋਲ ਕੰਮ ਖੋਇਆ ਗਿਆ ਹੁਣ ਆ ਕੋੋ ਪੁੱਛਏ ਅਗਰ ਟੈਕਨੋਲਜੀ ਦਾ ਕੀ ਬੈਨੀਫਿਟ ਹੈਗਾ ਉਹ ਤਾਂ ਕਹਿਣਗੇ ਕਿ ਵੀ ਸਾਡੇ ਲਈ ਤਾਂ ਯੂਜਫੁੱਲ ਨਹੀਂ ਹੈਗੀ ਸਾਡੇ ਲਈ ਸਾਡੇਸ ਕੋਈ ਯੂਜ਼ ਨਹੀਂ ਆ ਰਹੀ ਕਿਉਂਕਿ ਉਹਨਾਂ ਦਾ ਕੰਮ ਖਿੱਚਿਆ ਗਿਆ ਜਿੰਨੀ ਲੇਵਰ ਹੈ